ਹੈਲੋ।
ਹੈਲੋ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਚੱਲਦੀ ਹੋ
ਹਾਂਜੀ ਹਾਂਜੀ ਠੀਕ ਹੈ ਜੀ ਤੁਸੀਂ ਸੁਣਾਓ
ਹਾਂਜੀ ਮੈਂ ਵੀ ਵਧੀਆ ਠੀਕ ਹਾਂ ਹੋਰ ਘਰ ਸਭ ਕਿਵੇਂ
ਹਾਂਜੀ ਹਾਂਜੀ ਸਭ ਵਧੀਆ ਜੀ ਹੋਰ ਤੁਹਾਡੇ ਠੀਕ ਹੈ ਇਧਰ ਸਭ
ਹੋਰ ਅਸੀਂ ਵੀ ਹਾਂਜੀ ਸਾਰੇ ਠੀਕ ਨੇ ਵਧੀਆ ਕੀ ਕਰ ਰਹੇ ਸੀ ਤੁਸੀਂ
ਹਾਂਜੀ, ਬਸ ਰੋਟੀ ਖਾ ਕੇ ਤੇ ਕਹਿ ਕੇ। ਥੋੜੀ ਜਿਹੀ ਵੋਕ ਕਰ ਲਈਏ ਹਾਂਜੀ, ਹਾਂਜੀ।
ਹੋਰ ਅਹ ਰਾਤ ਨੂੰ ਵੀ ਵਾਕਿੰਗ ਤੇ ਜਾਂਦੇ ਤੁਸੀਂ।
ਹਾਂਜੀ, ਜਾਂਦੇ ਹਾਂ ਥੋੜੀ ਦੇਰ ਲਈ।
ਹਾਂਜੀ ਖਾਣਾ ਵਗੈਰਾ ਹਾਂਜੀ ਖਾਣਾ ਹਜ਼ਮ ਆ ਜਾਂਦਾ ਹੈ।
ਹਾਂਜੀ।
ਅਸੀਂ ਵੀ ਜਾਂਦੇ ਹੁੰਦੇ ਹਾਂਗੇ ਰਾਤ ਨੂੰ ਖਾਣਾ ਖਾ ਕੇ ਥੋੜਾ ਮੈਂ ਤਾਂ ਜਲਦੀ ਖਾਣਾ ਲੇਣੀ ਖਾਣਾ। ਸੱਤ ਸਾਢੇ ਸੱਤ ਵਜੇ ਖਾ ਲੈਣੀ ਆ।
ਠੀਕ ਹੈ, ਵਧੀਆ ਹੈਬੇਟ
ਹਾਂਜੀ ਬਾਕੀ ਮਤਲਬ ਜਿਹੜੇ ਬੱਚੇ ਆ ਕਹਿ ਲੋਓ ਹੋਰ ਆ, ਉਹ ਸਾਰੇ ਲੇਟ ਖਾਂਦੇ ਨੇ। ਮੈਂ ਥੋੜਾ ਜਲਦੀ ਖਾ ਲੈਂਦੀ ਹਾਂ ਮੇਰੇ ਮਦਰ ਇਨ ਲੋ ਵੀ ਜਲਦੀ ਖਾ ਲੈਂਦੇ ਨੇਗੇ। ਇੱਕ ਬੇਟੀ ਆ ਉਹ ਵੀ ਜਲਦੀ ਖਾ ਲੈਂਦੇ ਆ, ਤੇ ਬਾਕੀ ਮਤਲਬ ਹਸ ਹਸਬੈਂਡ ਤੇ ਦੋ ਬੱਚੇ ਉਹ ਬਾਅਦ ਵਿੱਚ ਖਾਂਦੇ ਨੇ ਲੇਟ
ਅੱਛਾ ਜੀ।
ਹਾਂਜੀ ਫਿਰ ਸੈਰ ਤੇ ਚਲੇ ਜਾਂਦੇ ਹਾਂ, ਥੋੜੀ ਦੇਰ ਚਲੋ ਪਰ ਮੋਰਨਿੰਗ ਅਸੀਂ ਜ਼ਰੂਰ ਜਾਂਦੇ ਹਾਂ ਸੈਰ ਤੇ
ਹਾਂਜੀ ਦੋਨੋ ਜ਼ਰੂਰੀ ਮੋਰਨਿੰਗ ਵੀ ਜ਼ਰੂਰੀ ਹੈ। ਥੋੜਾ ਬਹੁਤਾ ਯੋਗਾ ਵੀ ਕਰਨਾ ਚਾਹੀਦਾ ਹੈ।
ਹਾਂਜੀ, ਯੋਗਾ ਨੀ ਮੇ
ਮੈਂ ਯੋਗਾ ਕਰਨ ਦਾ ਤਾਂ ਮੈਨੂੰ ਟਾਈਮ ਹੀ ਨਹੀਂ ਲੱਗਦਾ ਬਿਲਕੁਲ ਵੀ। ਕਿੰਨਾ ਕਿ ਵੋਕ ਕਰਨ ਚਲੇ ਜਾਂਦੇ ਆ ਮੋਨਿੰਗ ਬਹੁਤ ਫਾਇਦੇ ਹੁੰਦੇ ਇਹਦੇ ਨਾਲ ਮਤਲਬ ਪਹਿਲਾਂ ਦੇਖੋ ਮੇਰੇ ਵੇਟ ਵੱਧਦਾ ਜਾਂਦਾ ਸੀ।
ਠੀਕ ਹੈ।
ਤੇ ਮੈਨੂੰ ਡੈਪਟੀਜ ਆ ਉਹਦੇ ਨਾਲ ਵੀ ਮੈਨੂੰ ਕਾਫੀ ਪ੍ਰੋਬਲਮ ਆਉਂਦੀ ਸੀ। ਤੇ ਆਪਾਂ ਖਾ ਪੀ ਕੇ ਜਦੋਂ ਬੈਠ ਜਾਣ ਫਿਰ ਜ਼ਿਆਦਾ ਦਿੱਕਤ ਆਉਂਦੀ ਹੈ ਜਾ ਨਾਲ ਤਾਂ ਬਹੁਤ ਜ਼ਰੂਰੀ ਹੈ ਵੋਕ
ਹਾਂਜੀ, ਹਾਂਜੀ ਬਹੁਤ ਜ਼ਰੂਰੀ ਹੈ।
ਹੈਗਾ। ਤੇ ਉਹਦੇ ਨਾਲ ਕੀ ਆ ਅਹ ਬੰਦਾ ਫਰੈਸ਼, ਫਰੈਸ਼ ਰਹਿੰਦਾ ਸਾਰਾ ਦਿਨ ਤੇ ਕੁ ਹਾਂਜੀ ਵਧੀਆ ਤੇ ਮਾਇਆ ਦਾ ਖਾਣਾ ਪੀਣਾ ਵੀ
ਹਾਂਜੀ।
ਇਹਨਾਂ ਨਾਲ ਕਿ ਕਹਿੰਦੇ ਕੋਈ ਨਾ ਬਿਮਾਰੀ ਦੀ ਚਲਦੀ ਆਪਣੇ ਨੇੜੇ ਲੱਗਦੀ ਹਾਂ।
ਹਾਂਜੀ। ਡਾਕਟਰ ਵੀ ਕਹਿੰਦੇ ਏ ਕਿ ਹੁਣ ਤੁਸੀਂ ਸੈਰ ਕਰੋ। ਹੈਲੋ। ਹੈਲੋ। ਹੈਲੋ।
ਸੈਰ ਕਰਨਾ।
ਹਾਂਜੀ।
ਥੋਡੀ ਆਵਾਜ਼ ਘੱਟ ਆਉਦੀ ਐ ਦੀਦੀ।
ਅ ਮੇਰੇ ਇੱਧਰ ਨਾ ਨੈਟਵਰਕ ਠੀਕ ਐ, ਨੇ ਤੁਹਾਡੇ ਉੱਧਰ ਥੋੜਾ ਜਾ ਨੈਟਵਰਕ ਇਸ਼ੂ ਐ।
ਇੱਕ ਫੋਨ ਆ ਰਿਹਾ ਵੇਖ ਸਵੇਰੇ ਦਾ ਵਾਈਫਾਈ ਬੰਦ
ਪਤਾ ਨੀ ਇੱਧਰ ਵੀ ਪੂਰਾ ਆ ਰਿਹਾ ਜੇ।
ਅੱਛਾ ਜੀ ਅੱਛਾ,
ਹੈਲੋ ਹਾਂਜੀ ਹੁਣ ਥੋਡੀ ਆਵਾਜ਼ ਕਲੀਅਰ ਆ ਰਹੀ ਐ।
ਹੈਲੋ, ਕਲੀਅਰ ਆ ਰਹੀਆ ਐ ਅੱਛਾ ਜੀ। ਹਾਂਜੀ ਇਹਦੇ ਨਾਲ ਜਿਵੇਂ ਆਪਣਾ, ਅੱਛਾ ਜੀ। ਜਿਵੇਂ ਸੈਰ ਕਰਨ ਜਾਂਨੇ ਆ, ਤਾਂ ਸ਼ੂਗਰ ਆ ਜਿਹੜੀ ਕੰਟਰੋਲ ਚ ਰਹਿੰਦੀ ਆ ਬਹੁਤ ਇਹਨਾਂ ਮੈਡੀਸਨ ਦਾ ਇਹਦੇ ਵਿੱਚ ਉਹ ਨੀ ਹੁੰਦਾ ਜਿੰਨਾ ਆਪਣੇ ਸੈਰ ਕਰਨ ਦਾ ਫਾਇਦਾ ਹੁੰਦਾ ਸੈਰ ਕਰਨਾ ਸ਼ੂਗਰ ਵੀ ਕੰਟਰੋਲ ਕੋਈ ਆਪਣਾ ਖੂਨ ਗਾੜਾ ਹੁੰਦਾ ਉਹ ਵੀ ਦੇਖੋ ਠੀਕ ਰਹਿੰਦਾ। ਬੀ ਪੀ ਵਗੈਰਾ ਵਾਲੇ ਬੰਦੇ ਨੂੰ ਵੀ ਬਹੁਤ ਵਧੀਆ ਆ ਸੈਰ ਕਰਨੀ।
ਹਾਂਜੀ, ਡਾਕਟਰ ਵੀ ਕਹਿੰਦੇ ਆ। ਹਾਂ ਵੀ ਸੈਰ ਕਰੋ ਜ਼ਰੂਰ ਕਰੋ ਬਸ ਆਪਾਂ ਦੂਜਿਆਂ ਨੂੰ ਕਹਿ ਲਈ ਕਰ ਦਿੰਨੇ ਆ।
ਕਰ ਦਿੰਨੇ ਆ ਹਾਂਜੀ ਥੋੜ੍ਹਾ ਜਿਹਾ ਐ ਹੁੰਦਾ ਕਿ ਆਪਾਂ ਘਰਾਂ ਦੇ ਕੰਮਾਂ ਨੂੰ ਜ਼ਿਆਦਾ ਇੰਪੋਰਟੈਂਸ ਦਿੰਨੇ ਆ ਵੀ ਹਾਂ ਆਪਣਾ ਘਰ ਦੇ ਕੰਮ ਜ਼ਿਆਦਾ ਜ਼ਰੂਰੀ ਨੇ ਗੇ ਹਨਾ ਵੀ ਥੱਕ ਜਾਂਨੇ ਆ ਅਸੀਂ ਫਿਰ ਉੱਠਣਾ ਇੱਕ ਵਾਰ ਤਾਂ ਮੁਸ਼ਕਿਲ ਲੱਗਦਾ। ਪਰ ਜਦੋਂ ਇੱਕ ਵਾਰੀ ਉੱਠ ਜਾਨੇ ਆ ਫਿਰ ਐ ਹੁੰਦਾ ਕਿ ਬਹੁਤ ਵਧੀਆ ਟਾਈਮ ਨਾਲ ਉੱਠ ਗਏ ਤਾਂ ਵਧੀਆ ਦਿਨ ਨਿਕਲਦਾ ਸਾਰਾ ਫਿਰ ਸੈਰ ਕਰਨ ਨਾਲ
ਹਾਂਜੀ,
ਅ ਮੇਰੇ ਤੇ ਨਾਲ ਬੱਚੇ ਵੀ ਚਲੇ ਜਾਂਦੇ ਨੇ ਗੁੜੀਆਂ ਨੇ ਮੇਰੀਆਂ ਦੋਨੋ ਚਲੀਆਂ ਜਾਂਦੀਆਂ। ਦੇ ਨੇ,
ਠੀਕ ਐ,
ਹਾਂਜੀ ਤੁਸੀਂ ਅਹ ਮਤਲਬ ਕਿਸ ਤਰ੍ਹਾਂ ਤੁਸੀਂ ਵੀ ਜਾਂਨੇ ਔ ਸੈਰ ਕਰਨ ਸਵੇਰ ਦੀ?
ਹਾਂਜੀ ਚਲੇ ਵੀ ਜਾਨੇ ਹੁੰਨੇ ਆ ਬੱਚਿਆਂ ਦਾ ਜਿਵੇਂ ਸਕੂਲ ਦਾ ਟਾਈਮ ਹੋ ਜਾਂਦਾ ਫਿਰ ਕਈ ਵਾਰੀ ਰਹਿ ਵੀ ਜਾਂਦੀ ਐ, ਪਰ ਜ਼ਰੂਰੀ ਬਹੁਤ ਆ।
ਹਾਂਜੀ-ਹਾਂਜੀ, ਬੱਚਿਆਂ ਦਾ ਨਾ ਵੀ ਟਾਈਮ ਵੇਸਟ ਸਕੂਲ ਦਾ ਬਹੁਤ ਜਲਦੀ ਪਤਾ ਨੀ ਗਰਮੀ ਕਰਕੇ ਥੋੜਾ ਜਲਦੀ ਕੀਤਾ ਹੋਇਆ। ਸੈਵਨ ਓ ਕਲੋਕ ਉਹਨਾਂ ਦੀ ਬੱਸਿਸ ਆ ਜਾਂਦੀਆਂ ਨੇ ਗੀਆਂ।
ਹਾਂਜੀ,
ਫੇਰ ਉਸ ਤੋਂ ਪਹਿਲਾਂ ਦੇਖੋ ਉੱਠ ਕੇ ਆਪਾਂ ਨੇ ਕਿਚਨ ਦੇ ਵਿੱਚ ਸਾਰਾ ਕੰਮ ਕਰਨਾ। ਖਾਣਾ ਵਗੈਰਾ ਤਿਆਰ ਕਰਨਾ ਟਿਫਨ ਪੈਕ ਕਰਨੇ ਹਨਾ ਹਾਂ ਗਰਮੀ ਚ ਥੋੜਾ ਜਿਹਾ ਮੁਸ਼ਕਿਲ ਲੱਗਦਾ ਸਰਦੀਆਂ ਦੇ ਵਿੱਚ ਟਾਈਮ ਹੁੰਦਾ ਆਪਣੇ ਕੋਲ ਵਧੀਆ
ਹਾਂਜੀ ਸਰਦੀਆਂ ਚ ਵੀ ਫਿਰ ਰਾਤ ਦੀ ਰਹਿ ਜਾਂਦੀ ਹੈ ਜ਼ੈਰ
ਅੱਛਾ ਫਿਰ ਸਰਦੀਆਂ ਚ ਰਾਤ ਨੂੰ ਵੀ ਕਰਦੇ ਓ ਤੁਸੀਂ
ਹਾਂਜੀ ਕਈ ਵਾਰੀ ਰਾਤ ਨੂੰ ਵੀ ਕਰ ਲੈਂਦੇ ਹਾਂ ਸੈਰਾ
ਅੱਛਾ ਜੀ ਹਾਂਜੀ ਰਾਤ ਨੂੰ ਵਧੀਆ ਆਪਾਂ ਨੂੰ ਹੈ ਹੁੰਦਾ ਕਿ ਚਲੋ ਸੈਰ ਕਰਕੇ ਆ ਕੇ ਪੈ ਹੀ ਜਾਣਾ ਹੈ।
ਹਾਂਜੀ
ਕੰਮ ਕੁਮ ਨਬੇੜ ਕੇ ਆਪਾਂ ਕਰ ਲੇਣੈ ਸੈਰ ਹਨਾ
ਹੂੰ,,,
ਸੁਬਾਹ ਥੋੜਾ ਜਿਹਾ ਔਖਾ ਉੱਠਣਾ ਵੀ ਔਖਾ ਲੱਗਦਾ ਫਿਰ ਹੈ ਹੁੰਦਾ ਵੀ ਜੇ ਸੈਰ ਕਰਨ ਚਲੇ ਵੀ ਜਾਂਦੇ ਆ ਧਿਆਨ ਪਿੱਛੇ ਕੰਮ ਚ ਹੀ ਰਹਿੰਦਾ
ਹਾਂਜੀ ਬਸ ਬੱਚੇ ਕਹਿੰਦੇ ਜਦੋਂ ਹੋਣਾ ਛੁੱਟੀ ਹੈ ਕਹਿੰਦੇ ਨੇ ਅਸੀਂ ਲੇਟ ਸੋਈਏ
ਹਾਂਜੀ ਬਹੁਤ ਲੇਟ ਉੱਠਦੇ ਨੇ ਬੱਚੇ
ਹਾਂਜੀ ਲੇਟ ਸੌਦੇ ਨੇ ਫਿਰ ਲੇਟ ਉੱਠਦੇ ਨੇ
ਲੇਟ ਉੱਠਦੇ ਨੇ ਮੈਂ ਕਿਤੇ ਮੇਰੇ ਬੱਚਿਆਂ ਦਾ ਇਹੀ ਹਾਲ ਆ ਸਾਰੇ ਕਿਤੇ ਇਹੀ ਹਾਲ ਆ
ਸਾਰੇ ਪਾਸੇ ਇਹੀ ਹਾਲ ਹੈ ਜੀ ਵੱਡੇ ਨੇ ਭਾਵੇਂ ਬੱਚੇ ਛੋਟੇ ਨੇ ਬਸ
ਛੋਟੇ ਨੇ ਹਾਂਜੀ, ਉਹ ਤਾਂ ਸੈਟਰਡੇ ਨਾਈਟ ਕਹਿ ਕੇ ਪੈਂਦੇ ਨੇ ਕਿ ਮੰਮਾ ਸਵੇਰੇ ਸਾਨੂੰ ਛੁੱਟੀ ਹੋਈ ਆ ਸਾਨੂੰ ਜਲਦੀ ਨਾ ਠਾਈਓ।
ਹਾਂਜੀ ਬਸ ਫਿਰ ਜੇਠ ਉੱਠਦੇ ਨੇ ਇਹਨਾਂ ਨੂੰ ਰਾਤ ਨੂੰ ਨੀਂਦ ਆਦੀ ਨੀ। ਫਿਰ ਸਵੇਰੇ ਜਦੋਂ ਸਕੂਲ ਦਾ ਟਾਈਮ ਹੁੰਦਾ ਫਿਰ ਕਹਿੰਦੇ ਨੇ ਹੁਣ ਉਠਿਆ ਨੀ ਜਾਂਦਾ
ਹਾਂਜੀ ਫਿਰ ਉੱਠਣਾ ਇਹਨਾਂ ਨੇ ਬਾਰਾਂ ਇੱਕ ਵਜੇ ਉੱਠਣਾ ਦੁਪਹਿਰੇ ਖਾਣੇ ਦੇ ਟਾਈਮ ਬਸ ਬ੍ਰੇਕਫਾਸਟ ਤਾਂ ਇਹਨਾਂ ਦਾ ਛੁੱਟੀ ਜਾਂਦਾ
ਬਸ ਉਹਦੇ ਚ ਵੀ ਚੁਇਸ ਚਾਹੀਦੀ ਇਹਨਾਂ ਨੂੰ।
ਹਾਂਜੀ ਇਹੀ ਹੋ ਜਾਂਦਾ ਗਾ। ਫਿਰ ਉਹੀ ਹੈ ਵੀ ਮੋਰਨਿੰਗ ਜਾਣਾ ਤਾਂ ਬਹੁਤ ਔਖਾ ਗਾ ਹੈ ਨਾਈਟ ਚਲੋ ਥੋੜਾ ਈਜ਼ੀ ਲੱਗਦਾ ਆਪਾਂ ਨੂੰ
ਹਾਂਜੀ -ਹਾਂਜੀ
ਇਹ ਚੀਜ਼ ਹੋ ਜਾਂਦੀ ਹੈ।
ਹੂੰ,,, ਹੋਰ ਸੁਣਾਓ ਜੀ ਵਧੀਆ ਜੀ?
ਹਾਂਜੀ -ਹਾਂਜੀ ਵਧੀਆ ਦੀਦੀ ਬਹੁਤ ਵਧੀਆ ਬਸ ਵਿੱਚ ਕਦੇ ਅਸੀਂ ਅਹ ਚਲੇ ਵੀ ਜਾਂਦੇ ਹਾਂ ਵਿੱਚ ਦੀ ਕਈ ਪਰ ਮਿਸ ਵੀ ਹੋ ਜਾਂਦਾ ਏਦਾਂ ਹੀ ਹੋ ਜਾਂਦਾ ਬਸ
ਹਾਂਜੀ ਬਸ ਆਪਣੀਆਂ ਗਿਨ ਗਿਨ ਕੇ ਫਿਰ ਇਹ ਹੁੰਦਾ ਵੀੇ ਛੂਟ ਜਵੇ ਤਾਂ ਫਿਰ ਦੁਬਾਰਾ ਦਿਲ ਵੀ ਨੀ ਕਰਦਾ ਜੇ ਲਗਾਤਾਰ ਆਪਾਂ ਜਾਈ ਆਈਏ ਨਾ ਤੇ ਦਿਲ ਵੀ ਕਰਦਾ ਹਾਂ ਭਾਈ
ਆਪਾਂ ਚਾਹੇ ਕਹਿ ਲਓ ਚਾਹੇ ਆਪਣੀ ਸਿਹਤ ਦੇ ਪ੍ਰਤੀ ਖਾਣ ਪੀਣ ਦਾ ਚਾਹੇ ਆਪਣਾ ਕੋਈ ਐਕਸਰਸਾਈਜ਼ ਦਾ ਚਾਹੇ ਆਪਣਾ ਕਿਤੇ ਕੋਈ ਜਾਨ ਆਉਣ ਦਾ ਸੈਰ ਵਗੈਰਾ ਦਾ ਆਪਾਂ ਪੰਦਰਾਂ ਦਿਨ ਤੋਂ ਵੱਧ ਨਹੀਂ ਕਰ ਸਕਦੇ।
ਨਾ
ਲਗਾਤਾਰ ਦਸ ਪੰਦਰਾਂ ਦਿਨ ਕਰ ਲਾਂਗੇ ਉਸ ਤੋਂ ਬਾਅਦ ਵਿੱਚ ਫੇਰ ਐਂ ਹੁੰਦਾ ਹੁੰਦਾ ਕਿ ਚੱਲ ਛੱਡ ਯਾਰ ਬਸ ਕੀ ਕਰਨਾ
ਹਾਂਜੀ, ਬਸ
ਏਦਾਂ ਹੀ ਮਨ ਹੋ ਜਾਂਦਾ ਆਪਣਾ ਨਾ ਆਪਣਾ ਮਨ ਬੜਾ ਬੇਈਮਾਨ ਹੁੰਦਾ। ਵੀ ਆ ਬਸ ਅਹ ਐ ਹੁੰਦਾ ਵੀ ਚਲੋ ਛਡੋ ਪਰਾਂ ਕੀ ਰੱਖਿਆ
ਹਾਂ, ਹਾਂ
ਪਰ ਡਾਕਟਰ ਤਾਂ ਕਹਿੰਦੇ ਨੇ ਕਿ ਸ਼ੂਗਰ ਵਾਲਾ ਬੰਦਾ ਜਿਹੜਾ ਬੈਠ ਗਿਆ ਉਹਦੀ ਤਾਂ ਫਿਰ ਸ਼ੂਗਰ ਹਾਈਈ ਹੁੰਦੀ ਜਾਂਦੀ ਆ ਸੈਰ ਕਰਨ ਦੇ ਨਾਲ ਹੀ ਇਹ ਸ਼ੂਗਰ ਘੱਟਦੀ ਹੈਗੀ।
ਹਾਂਜੀ, ਦਵਾਈਆਂ ਨਾਲ ਵੀ ਕਹਿੰਦੇ ਇੰਨਾ ਨੀ ਜਿੰਨਾ ਕਿ ਆਪਾਂ ਨਾ
ਹਾਂਜੀ, ਦਵਾਈਆਂ ਨਾਲ ਤਾਂ ਡਾਕਟਰ ਇਹ ਕਹਿੰਦੇ ਨੇ ਕਿ ਪਰਹੇਜ਼ ਰੱਖੋ ਬਸ ਤੁਸੀਂ ਆਪਣਾ ਖਾਣ ਪੀਣ ਦਾ ਧਿਆਨ ਰੱਖੋ ਦਵਾਈਆਂ ਨੇ ਨੀ ਇੰਨਾ ਕੰਮ ਕਰਨਾ ਜਿੰਨਾ ਸੈਰ ਨੇ ਔਰ ਤੁਹਾਡੇ ਪਰਹੇਜ਼ ਨੇ ਕੰਮ ਕਰਨਾ।
ਹਾਂਜੀ ਉਹ ਹੁੰਦਾ ਨੀ ਸਾਡੇ ਤੋਂ
ਉਹ ਹੁੰਦਾ ਨੀ ਗਿਆ ਬਸ ਕਿਉਂਕਿ ਕਬੀਲਦਾਰੀਆਂ ਘਰ ਦੇ ਵਿੱਚ ਕੰਮ ਹੀ ਆਪਾਂ ਨੂੰ ਲੇਡੀਜ਼ ਨੂੰ ਇੰਨੇ ਹੁੰਦੇ ਨੇ ਕਿ ਆਪਦੇ ਆਪ ਤਾਂ ਧਿਆਨ ਦੇਣ ਦਾ ਟਾਈਮ ਹੀ ਨਹੀਂ ਹੁੰਦਾ
ਹਾਂਜੀ
ਆਪਾਂ ਨਾ ਸੌਖਾ ਤਰੀਕਾ ਲੱਭਦੇ ਹਾਂ ਕਿ ਬਸ ਦਵਾਈ ਚੁੱਕ ਕੇ ਖਾਾਲੋ
ਹਾਂ ਬਸ ਹਾਂਜੀ
ਸਸੀਰ ਨੂੰ ਕਸ਼ਟ ਦੇ ਕੇ ਰਾਜੀ ਨੇ ਵੀ ਆਪਾਂ ਦਵਾਈਆਂ ਖਾਣੀਆਂ ਆਪਾਂ ਉਹਨੂੰ ਸੌਖੀਆਂ ਲੱਗਦੀਆਂ
ਬੱਚੇ ਵੀ ਉਹਨਾਂ ਦੀ ਮਿੰਨਤਾ ਕਰੋ ਕਿ ਚਲੋ ਸੈਰ ਤੇ ਪਰ ਨਹੀਂ ਜਾਂਦੇ ਹੈਗੇ।
ਨਹੀਂ ਜਾਂਦੇ ਬੱਚੇ ਉੱਠਦੇ ਹੀ ਨਹੀਂ ਜੀ ਮਾਰਨਿੰਗ
ਨਾ
ਬੱਚੇ ਨਹੀ ਉੱਠਦੇ ਗਏ ਫਿਰ ਏਂ ਹੁੰਦਾ ਵੀ ਚਲੋ ਛੱਡੋ ਆਪਾਂ ਨੂੰ ਵੀ ਸੰਡੇ ਹੀ ਮਿਲਿਆ ਗਾ ਹੁਣ ਡੇਲੀ ਜਲਦੀ ਉੱਠਦੇ ਆਂਗੇ। ਚਲੋ ਸੰਡੇ ਨੂੰ ਆਪਾਂ ਵੀ ਰੈਸਟ ਹੀ ਕਰ ਲੈਂਦੇ ਹਾਂ ਆਪਦਾ ਵੀ ਮਨ ਇਸ ਤਰ੍ਹਾਂ ਹੋ ਜਾਂਦਾ ਹੈ ਫਿਰ
ਹਾਂਜੀ ਹਾਂ
ਹਾਂ ਪਰ ਡਾਕਟਰ ਦਾ ਕਹਿੰਦੇ ਨੇ ਚਲੋ ਜੇ ਤੁਸੀਂ ਮੋਰਨਿੰਗ ਨਹੀਂ ਕਰ ਸਕਦੇ ਨਾ ਤਾਂ ਈਵਨਿੰਗ ਤਾਂ ਜ਼ਰੂਰ ਕਰੋ ਸੈਰ
ਹਾਂਜੀ ਇੱਕ ਟਾਈਮ ਤਾਂ ਸੈਰ ਜ਼ਰੂਰੀ ਹੈ।
ਜ਼ਰੂਰੀ ਹੈ ਜੀ ਬਿਲਕੁਲ ਜ਼ਰੂਰੀ ਹੈ ਜਾਆ ਕਰੋ ਤੁਸੀਂ ਵੀ ਕਰਿਆ ਕਰੋ ਸੈਰ ਇੱਕ ਟਾਈਮ ਹੀ ਜ਼ਰੂਰ ਕਰਿਆ ਕਰੋ ਚਲੋ ਜੇ ਨਹੀਂ ਸਵੇਰ ਨੂੰ ਆਪਾਂ ਨੂੰ ਕੰਮਾਂ ਦਾ ਹੁੰਦਾ ਮੰਨ ਲਓ ਘਰ ਜਿੰਮੇਵਾਰੀਆਂ ਹੁੰਦੀਆਂ ਨੇ ਹਨਾ ਨਹੀਂ ਟਾਈਮ ਕੱਢ ਸਕਦੇ ਆਪਾਂ ਸਵੇਰੇ ਤੇ ਸ਼ਾਮ ਨੂੰ ਤਾਂ ਆਪਾਂ ਨੂੰ ਟਾਈਮ ਜ਼ਰੂਰ ਕੱਢਣਾ ਹੀ ਚਾਹੀਦਾ ਹੈਗਾ।
ਤੁਸੀਂ ਐਵੇਂ ਪਾਰਕ ਚ ਜਾਂਦੇ ਹੋ ਕਿ ਬਸ ਐਵੇਂ ਅਹ ਆਪਣੇ ਏਰੀਏ ਚ ਸੈਰ ਕਰ ਲੈਂਦੇ ਹੋ।
ਅੱਛਾ ਜੀ
ਨਹੀਂ ਤੁਸੀਂ ਅਰਿਆ ਆਪਣੇ ਏਰੀਏ ਚ ਹੀ ਜਿਵੇਂ ਮੈਂ ਕਿਹਾ ਤੁਹਾਡੇ ਏਰੀਏ ਚ ਪਾਰਕ ਹੈਗਾ ਪਾਰਕ ਚ ਸੈਰ ਕਰਦੇ ਹੋ। ਕਿ ਬਸ ਐਵੇਂ ਹੀ
ਨਈ ਸਾਡੇ ਨਹੀ ਹੈਗਾ ਪਾਰਕ ਨਹੀਂ ਹੈਗਾ ਸਾਡੇ। ਸਾਡੇ ਦਾ ਪਿੰਡ ਆ ਮਤਲਬ ਅਸੀਂ ਜਿਵੇਂ ਇੱਧਰੋਂ ਚਲੇ ਗਏ ਪਿੰਡ ਦੇ ਉੱਪਰ ਦੀ ਗੇੜਾ ਕੱਢ ਕੇ ਆ ਜਾਂਦੇ ਹੁੰਨੇ ਆ।
ਅੱਛਾ ਜੀ।
ਜਾਂ ਜਿਵੇਂ ਇੱਥੇ ਰੋਡ ਵੀ ਹੈਗਾ ਜੇ ਰੋਡ ਤੇ ਜਾਂਦੇ ਆ ਤਾਂ ਰੋਡ ਥੋੜਾ ਜਿਹਾ ਰਿਸਕੀ ਆ, ਸਾਡੇ ਨਾ ਇੱਕ ਇੱਥੇ ਨਾਲ ਦੇ ਪਿੰਡ ਚ ਮਤਲਬ ਸੀਗੇ ਨਾਲ ਹੀ ਪਿੰਡ ਆ ਸਾਡੇ ਪਿੰਡ ਦੇ ਬਿਲਕੁਲ। ਤੇ ਉਹ ਹਸਬੈਂਡ ਵਾਈਫ ਦੋਨੋ ਮੋਰਨਿੰਗ ਸੈਰ ਕਰਨ ਜਾਂਦੇ ਹੁੰਦੇ ਸੀ ਮੋਰਨਿੰਗ ਵਾਕ ਤੇ। ਤੇ ਇੱਕ ਦਿਨ ਕੀ ਹੋਇਆ ਦੋਨੋ ਵਿਚਾਰੇ ਮੋਰਨਿੰਗ ਵੋਕ ਕਰ ਰਹੇ ਸੀਗੇ ਤਾਂ ਪਿੱਛੋਂ ਦੀ ਵਾਈਫ ਉਹਦੇ ਮੂਹਰੇ ਸੀ ਹਸਬੈਂਡ ਉਹਦੇ ਪਿੱਛੇ ਸੀ। ਪਿੱਛੋਂ ਦੀ ਕੋਈ ਨਾ ਉਹ ਹੁੰਦੀ ਮਹਿੰਦਰਾ ਗੱਡੀ ਹੁੰਦੀ ਹੈ ਕੋਈ ਕਾ ਕੇ ਵਿੱਚ ਵੱਜੀ ਉਹਨਾਂ ਦੇ ਤੇ ਉਹ ਵਾਈਫ ਨੂੰ ਨੀ ਪਤਾ ਲੱਗਿਆ ਕਿ ਪਿੱਛੇ ਮੇਰੇ ਹਸਬੈਂਡ ਦੇ ਵਿੱਚ ਗੱਡੀ ਵੱਜੀ ਆ ਕੁੱਛ ਉਹ ਗਿਰ ਗਏ ਉੱਥੇ। ਤੇ ਜਦੋਂ ਅੱਗੇ ਜਾ ਤੇ ਫਿਰ ਉਹਨਾਂ ਦੇ ਵਿੱਚ ਵੀ ਟੱਕਰ ਵੱਜੀ ਸਾਈਡ ਤੋਂ ਲੱਗੀ ਉਹ ਵੀ ਗਿਰ ਗੇ। ਤੇ ਫੇਰ ਉਸ ਤੋਂ ਬਾਦ ਵਿੱਚ ਅਹ ਉਹਨਾਂ ਨੇ ਇਕ ਦਮ ਚੀਕ ਮਾਰੀ ਜਦੋਂ ਦੇਖਿਆ ਪਿੱਛੇ ਉਹਦੇ ਹਸਬੈਂਡ ਲੁੱਡਕ ਗਏ। ਚੁਕ ਕੇ ਫਟਾਫਟ ਰੌਲਾ ਪਾਇਆ ਇੱਕ ਇੰਨੀ ਸੁਬਾਹ ਜਲਦੀ ਕੋਈ ਉੱਠਦਾ ਵੀ ਨੀ ਗਾ। ਉੱਠ ਕੇ ਕੋਈ ਦੇਖ ਹੀ ਲੈਂਦਾ ਹਾਂਜੀ। ਫਿਰ ਬਸ ਉਹਨਾਂ ਨੂੰ ਪਤਾ ਨੀ ਕਿਵੇਂ ਨਾ ਕਿਵੇਂ ਕਾਫ਼ੀ ਟੈਮ ਰੌਲਾ ਪਾਉਣ ਤੋਂ ਬਾਅਦ ਚੁੱਕ ਕੇ ਹੋਸਪਿਟਲ ਲੈ ਗਏ ਸੀਗੇ। ਉਹਨਾਂ ਦੇ ਹਸਬੈਂਡ ਨੂੰ ਵੀ ਤੇ ਉਹਨਾਂ ਨੂੰ ਵੀ ਤੇ ਪਰ ਉਹਨਾਂ ਦੇ ਹਸਬੈਂਡ ਤੇ ਡੈਥ ਹੋ ਗਈ। ਉਹ ਆਪ ਤਾਂ ਹਲੇ ਹੁਣ ਠੀਕ ਨੇ ਉਹਨਾਂ ਦੇ ਵੀ ਸੱਟਾਂ-ਸੁੱਟਾਂ ਲੱਗੀਆਂ ਸੀਗੀਆ ਕਾ ਤੇ ਇਹ ਐਂ ਵੀ ਫਿਰ ਡਰ ਲੱਗਦਾ ਰੋਡ ਦੇ ਉੱਪਰ ਚੜ੍ਹਨ ਤਾਂ ਡਰ ਲੱਗਦਾ ਕਿ ਰੋਡ ਤੇ ਨਾ ਜਾਓ ਜਾਂ ਤਾਂ ਪਾਰਕ ਚ ਚਲੇ ਜਾਓ ਵੋਕ ਕਰਨ। ਜਾਂ ਐਂ ਵੀ ਆਪਦੇ ਪਿੰਡ ਦੇ ਵਿੱਚ ਫਿਰ ਨੀ ਉੱਤੋਂ ਦੀ ਜਿਵੇਂ ਕਰ ਲਓ ਵਾਕ ਤਾਂ ਸੌਖਾ ਰਹਿੰਦਾ।
ਹਾਂਜੀ-ਹਾਂਜੀ ਆਪਣੇ-ਆਪਣੇ
ਆਪਣੇ-ਆਪਣੇ ਏਰੀਏ ਚ ਹਾਂਜੀ।
ਹਾਂਜੀ
ਹੋਰ ਭੈਣ ਜੀ ਮੈਨੂੰ ਨਾ ਵਿਚ ਕਾਲ ਆ ਰਹੀ ਹੈ ਠੀਕ ਜੀ ਸਸ ਸ੍ਰੀ ਕਾਲ।
ਹਾਂਜੀ ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ।
ਅੱ